ਸਤਿ੍ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹੋਰ ਜੀ, ਕੀ ਹਾਲ ਚਾਲ?
ਵਧੀਆ ਵਧੀਆ, ਤੁਸੀਂ ਦੱਸੋ
ਬਸ ਤੁਸੀਂ ਦੱਸੋ ਜੀ, ਹੋਰ ਛੁੱਟੀਆਂ ਚ ਕਿਤੇ ਘੁੰਮਣੇ ਨੀ ਗਏ ਤੁਸੀਂ!
ਇਸ ਵਾਰੀ ਤਾਂ ਕਿਤੇ ਨਹੀਂ ਗਏ ਅਸੀਂ, ਲਾਸਟ ਈਅਰ ਤਾਂ ਗਏ ਸੀ।
ਅੱਛਾ ਜੀ, ਹਾਂਜੀ ਮੈਂ ਤਾਂ ਗਈ ਸੀ!
ਔ ਕੇ, ਕਿੱਥੇ ਗਏ ਸੀ ਤੁਸੀਂ?
ਅਸੀਂ ਚੰਬਾ ਸਾਈਡ ਗਏ ਸੀ!
ਅੱਛਾ ਅੱਛਾ, ਫੇਰ ਤੁਸੀਂ ਕਿਵੇਂ, ਵਧੀਆ ਇੰਜੋਏ ਕੀਤਾ।
ਵਧੀਆ ਇੰਜੋਏ ਕੀਤਾ! ਅਸੀਂ ਬਟ ਨਾ ਅਸੀਂ ਉੱਥੇ ਇੱਕ ਬਾਤ ਨੋਟਿਸ ਕੀਤੀ। ਜਿਹੜੇ ਉੱਥੇ, ਟੂਰਿਸਟ ਪਲੇਸਿਸ ਹੈਗੇ ਨਾ ਘੁੰਮਣ ਫਿਰਨ ਦੀ ਜਗ੍ਹਾ, ਉੱਥੇ ਲੋਕਾਂ ਨੇ ਗੰਦਗੀ ਬੜੀ ਫੈਲਾਈ।
ਹਾਂਜੀ ਇਹ ਤਾਂ ਹੈ, ਮੈਂ ਵੀ ਤੁਹਾਡੀ ਗੱਲ ਨਾਲ ਸਹਿਮਤ ਹਾਂ!
ਜਿਹੜੇ ਲੋਕ ਉੱਥੇ ਜਾਂਦੇ ਨੇ, ਜਿ ਇਹ ਪੀਂਦੇ ਨੇ ਨਾ ਕੋਲਡ ਡ੍ਰਿੰਕਸ ਹੋ ਗਈ, ਚਿਪਸ ਬਿਸਕਿਟ
ਹ
ਇਹਨਾਂ ਦੇ ਪੈਕੇਟ ਮਤਲਬ ਉੱਥੇ ਹੀ ਗੇਰੇ ਵ ਲੋਕਾਂ ਨੇ
ਹਾਂਜੀ ਡਸਟਬਿਨ ਚ ਨਹੀਂ।
ਡਸਟਬੀਨ ਨਹੀਂ ਪਾਉਂਦੇ ਤੇ ਅਸੀਂ ਉੱਥੇ ਇੱਕ ਜੱਗਾ ਸੀ ਉੱਥੇ ਗਏ ਹੋਏ ਸੀ। ਤੇ ਉੱਥੇ ਅਸੀਂ ਵੇਖਿਆ ਕਿ ਜਿਹੜੇ, ਜਿਹੜੀ ਗਰਮੈਂਟ ਹੈਗੀ ਉਹਨਾਂ ਨੇ ਵੀ ਕੋਈ ਡਸਟਬਿਨ ਪ੍ਰੋਵਾਈਡ ਨਹੀਂ ਕੀਤੇ ਹੋਏ ਲੋਕਾਂ ਨੂੰ
ਹਾਂਜੀ ਹਾਂ ਪਰ ਫਿਰ ਵੀ ਲੋਕਾਂ ਨੂੰ। ਚਾਹੀਦਾ ਸੀਗਾ ਵੀ ਉਹ ਆਪਦੇ ਨਾਲ ਹੀ ਕੈਰੀ ਕਰ ਲੈਣ ਆਪਦੀ।
ਹਾਂਜੀ ਤੇ ਉੱਥੇ ਇੰਨੀ ਗਰੀਨਰੀ ਇਤਨਾ ਅੱਛਾ ਸੀਗਾ ਨਾ ਲੇਕਿਨ ਇਨੀ ਗੰਦਗੀ ਵੀ ਸੀ ਲੋਕ। ਲੋਕਾਂ ਨੇ ਫਿਲਾਈ ਵੀ ਪੋਲੀਥੀਨ ਹੀ ਪੋਲੀਥੀਨ।
ਹਾਂਜੀ ਹਾਂ ਮਤਲਬ ਕਿੰਨੀ ਸੋਹਣੀ ਜਗ੍ਹਾ ਨੂੰ ਕਿੰਨਾ ਖ਼ਰਾਬ ਕੀਤਾ ਹੋਇਆ ਸੀ
ਹਾਂਜੀ ਤੇ ਮੈਂ ਕਹਿੰਦੀ ਸੀ ਕਿ ਜਿੱਥੇ ਮੈਂ ਗਈ ਸੀ ਨਾ ਉਹਦੀ ਹੀ ਗੱਲ ਨਹੀਂ ਹੈਗੀ ਆ! ਸਾਡੇ ਇੰਡੀਆ ਦੇ ਜਿੰਨੇ ਟੂਰਿਸਟ ਪਲੇਸਿਸ ਹੈਗੇ ਨਾ ਹਰ ਜਗ੍ਹਾ ਇਹੀ ਹਾਲ ਹੈ।
ਹਾਂਜੀ ਹਾਂਜੀ ਤੁਸੀਂ ਐਂ ਦੇਖਲੋ ਵੀ ਆਪਣੇ ਘਰ ਕੋਲ ਨੇ ਕਿੰਨੇ ਪਾਰਕ ਨੇ ਉੱਥੇ ਵੀ ਆਹੀ ਹਾਲ ਹੈ।
ਹਾਂਜੀ ਹਾਂਜੀ ਹਰ ਹਰ ਜਗ੍ਹਾ ਤੇ ਲੋਕ ਨਾ, ਲੋਕੀ ਰਿਸਪੋਂਸੀਬਿਲਟੀ ਨਹੀਂ ਲੈਂਦੇ ਕਿ ਅਸੀਂ ਗੰਦ ਪਾਇਆ ਤੇ ਅਸੀਂ ਉਹਨੂੰ ਸਾਫ਼ ਵੀ ਕਰਨਾ ਹੈਗਾ!
ਹਾਂਜੀ ਹਾਂ ਲੋਕ ਬਸ ਤੁਰੇ ਜਾਂਦੇ ਨੇ ਪੈਕੇਟ ਖਾਲੀ ਹੋਇਆ ਤੇ ਸਿੱਟ ਦਾ
ਹਾਂਜੀ! ਦੇਖੋ ਹਿਮਾਚਲ ਚ ਜਾਓ ਨਾ ਤੁਸੀਂ ਉੱਥੇ ਵੀ ਕਿੰਨੇ ਹੀ ਆਉਂਦੇ ਨੇ ਬਾਹਰ ਦੇ ਲੋਕੀ ਘੁੰਮਣ ਫਿਰਨ ਤੇ ਫੇਰ ਉਹ ਵੀ ਨਾ ਇੰਨੀ ਗੰਦਗੀ ਫੈਲਾਉਂਦੇ ਨੇ ਨਾ ਮਤਲਬ ਉਹਨਾ ਨੂੰ ਵੀ ਚਾਹੀਦਾ ਕਿ ਅਸੀਂ ਘੁੰਮਣ ਇੱਥੇ ਆਏ ਤੋਂ ਅਸੀਂ ਇੱਥੇ ਗੰਦਗੀ ਨਾ ਫੈਲਾਈਏ ਸਾਫ਼ ਸੁਥਰਾ ਰੱਖੀਏ ਹਨਾ ਦੇਖੋ ਇਵੇਂ ਤੋਂ ਉਹ ਜਗ੍ਹਾ ਭਰ ਜਾਏਗੀ ਕੂੜੇ ਨਾਲ
ਹਾਂਜੀ ਜਿਵੇਂ ਅਸੀਂ ਵੀ ਲਾਸਟ ਈਅਰ ਚੰਡੀਗੜ੍ਹ ਗਏ ਸੀਗੇ
ਓਕੇ
ਉੱਥੇ ਮੈਂ ਵੀ ਸੇਮ ਪ੍ਰੋਬਲਮ ਦੇਖੀ ਆ ਨਾ ਸੁਖਨਾ ਲੇਕ ਕੋਲ ਕਿੰਨੀ ਸੋਹਣੀ ਜਗ੍ਹਾ ਹਨਾ ਇੰਨਾ ਸੋਹਣਾ ਵਿਊ ਉੱਥੇ। ਪਰ ਲੋਕਾਂ ਨੇ ਜਮਾਂ ਹੀ ਐਵੇ ਹੀ ਉੱਥੇ ਕੂੜਾ ਸਿੱਟ ਰੱਖਿਆ ਸੀਗਾ!
ਔਰ ਏਦਾਂ ਨੀ ਕਿ ਗਾਉ ਦੇ ਪਿੰਡ ਦੇ ਲੋਕ ਹੈਗੇ ਕਿਹੜੇ ਜ ਪੜ੍ਹੇ ਲਿਖੇ ਸ਼ਹਿਰ ਦੇ ਲੋਕੀ ਵੀ ਕਰਦੇ ਨੇ ਇਹ
ਹਾਂਜੀ ਹਾਂ ਉਹ ਜ਼ਿਆਦਾ ਕਰਦੇ ਮੈਨੂੰ ਐਂ ਲੱਗਦਾ ਹੁੰਦਾ।
ਹਾਂਜੀ ਹਾਂਜੀ। ਜਿਹੜੇ ਗੱਡੀਆਂ ਚ ਜਾਂਦੇ ਨੇ ਉਹਦੇ ਵਿੱਚ ਵੀ ਖਾਂਦੇ ਪੀਂਦੇ ਨੇ ਤੇ ਮਤਲਬ ਗੱਡੀਆਂ ਤੋਂ ਹੀ ਬਾਹਰ ਹਾਈਵੇ ਤੇ! ਫੇਕ ਦਿੰਦੇ ਨੇ ਚੀਜ਼ਾਂ।
ਹਾਂਜੀ ਹਾਂ ਨਾਲੇ ਉਹਨਾਂ ਕੋਲ ਤਾਂ ਆਪਦੀ ਗੱਡੀ ਹੈਗੀ ਆ ਵੀ ਤੁਸੀਂ ਉਹਦੇ ਵਿੱਚ ਰੱਖ ਲਓ ਘਰੇ ਜਾ ਕੇ ਡਸਟਬਿਨ ਚ ਸੁੱਟ ਟ ਦੋ ਪਰ ਨਾ
ਅਸੀਂ ਗਏ ਸੀ ਅਸੀਂ ਵੀ ਏਦਾਂ ਕੀਤਾ ਕਿ ਅਸੀਂ ਇੱਕ ਲਿਫਾਫਾ ਲੈ ਲਿੱਤਾ ਥੈਲਾ ਜਿਹਾ। ਜੋ ਸਾਡੇ ਪੈਕੇਟ ਜਾਂ ਬੋਟਲ ਜੋ ਵੀ ਉਹਦੇ ਵਿੱਚ ਡਾਲ ਕੇ ਅਸੀਂ ਘਰ ਵਾਪਿਸ ਲੈ ਕੇ ਡਸਟਬਿਨ ਚ ਪਾਇਆ ਹੋ ਜਾਂ ਜਿੱਦਾਂ ਵੀ ਕੋਈ ਰਸਤੇ ਚ ਸਾਨੂੰ ਵੀ ਮਿਲਿਆ ਅਸੀਂ ਉਹਦੇ ਵਿੱਚ ਉਹਨੂੰ ਪਾ ਦਿੱਤਾ।
ਹਾਂਜੀ ਦੇਖੋ ਤੁਸੀਂ ਕਿੰਨਾ ਵਧੀਆ ਕੀਤਾ ਜੇ ਜਿਵੇਂ ਤੁਸੀਂ ਕੀਤਾ ਹੈ ਜੇ ਸਾਰੇ ਲੋਕ ਹੀ ਐਵੇਂ ਕਰਨ!
ਹਾਂਜੀ ਤੇ ਸਾਡੇ ਨਾ ਜੋ ਨਾਲ ਛੋਟੇ ਬੱਚੇ ਹੁੰਦੇ ਨੇ ਦੇਖੋ ਉਹਨਾਂ ਨੂੰ ਵੀ ਇਹ ਪਤਾ ਹੁੰਦਾ ਹੈ ਕਿ ਸਾਨੂੰ ਨਾ ਇਹ ਪ੍ਰੋਪਰਟੀ ਜੋ ਹੈਗੀ ਸਾਡੇ ਘੁੰਮਣ ਫਿਰਨ ਦੀ ਜੋ ਜਗ੍ਹਾ ਹੈਏ ਆਹ ਸਾਨੂੰ ਗੰਦੀ ਨਹੀਂ ਕਰਨੀ
ਹਾਂਜੀ ਉਹਨਾਂ ਨੂੰ ਵੀ ਆਪਾਂ ਹੀ ਸਿਖਾਉਣਾ ਹੁੰਦਾ ਤੁਸੀਂ ਐ ਦੇਖੋ ਪੇਰੈਂਟਸ ਨੇ ਹੀ ਸਿਖਾਉਣਾ ਹੁੰਦਾ ਬੱਚਿਆਂ ਨੂੰ ਵੀ
ਹਾਂਜੀ ਹਾਂਜੀ
ਮਤਲਬ ਉਹੀ ਆ ਨਾ ਜਿ ਜਿਹੇ ਸੰਸਕਾਰ ਆਪਾਂ ਉਹਨਾਂ ਨੂੰ ਦੇਵਾਂਗੇ ਉਹ ਤਾਂ ਉਹ ਵੀ ਤੁਸੀਂ ਆ ਦੇਖੋ ਹੁਣ ਜੇ ਆਪਾਂ ਹੀ ਸੁੱਟਦੀ ਹੈ ਤਾਂ ਉਹ ਵੀ ਆਪਾਂ ਨੂੰ ਦੇਖ ਕੇ ਸੁੱਟਣਗੇ ਜੇ ਆਪਾਂਣੇ ਕ ਆਪਦੇ ਨਾਲ ਕੈਰੀ ਕਰ ਲਾਂਗੇ ਤਾਂ ਉਹ ਵੀ ਆਪਦੇ ਨਾਲ ਹੀ ਕੈਰੀ ਕਰਨ ਗੇ।
ਜੀ ਸਾਡੇ ਟੂਰਿਸਟ ਪਲੇਸ ਦੇ ਤੋਂ, ਗੱਲ ਛੱਡੋ ਚਲੋ ਉਹ ਤੋਂ ਹੈਗੇ ਹੀ। ਬਟ ਦੇਖੋ ਹੋਰ ਵੀ ਚੀਜ਼ਾਂ ਦੇਖ ਲੋ, ਤੁਸੀਂ ਬੱਸ ਸਟੈਂਡ ਦੇਖ ਲੋ। ਕੋਈ ਸਰਕਾਰੀ ਹੋਸਪਿਟਲ ਤੁਸੀਂ ਦੇਖ ਲੋ।
ਹਾਂਜੀ, ਤੁਸੀਂ ਸਰਕਾਰੀ ਬੱਸਾਂ ਦੇਖ ਲੋ।
ਹਾਂਜੀ, ਮਤਲਬ ਲੋਕੀ ਛੱਡਦੇ ਨੀ। ਕੋਈ ਵੀ ਜਗ੍ਹਾ ਮਤਲਬ ਥੋੜ੍ਹੀ ਨਾ ਇੰਨੀ ਕੋਮਨ ਸੈਂਸ ਹੋਣੀ ਚਾਹੀਦੀ ਕਿ, ਸਾਨੂੰ ਇੰਨੀ ਗੰਦਗੀ ਨਹੀਂ ਫੈਲਾਣੀ ਚਾਹੀਦੀ।
ਹਾਂਜੀ ਹਾਂਜੀ ਆਪਾਂ ਇੱਕ ਜਗ੍ਹਾ ਦੀ ਗੱਲ ਨਹੀਂ ਕਰ ਸਕਦੇ ਸਾਰੇ ਕਿਤੇ ਹੀ ਇਹੀ ਹਾਲ ਐ।
ਹਾਂਜੀ ਇਹ ਇੱਕ ਬੰਦਾ ਸੋਚੂਗਾ ਨਾ ਕਿ ਸਾਡਾ ਇਹ ਕੀ ਪੈਕੇਟ ਹੈਗਾ, ਕੋਈ ਫਰਕ ਨਹੀਂ ਪੜਤਾ ਲੇਕਿਨ ਦੇ ਦੇਖੋ ਦਸ ਬੰਦੇ ਹੈਗੇ ਉਹ ਉਹਦੇ ਵਿੱਚ ਗੰਦਗੀ ਗੇਰੂਗੇ ਗੇਰ ਤੇ ਜਾ ਜਾਓਗੇ ਤੇ ਕਿੰਨਾ ਉਹ ਢੇਰ ਲੱਗਜੂਗਾ।
ਜੇ ਸਾਰੇ ਹੀ ਐਂ ਸੋਚਣਗੇ ਵੀ ਸਾਡਾ ਤਾਂ ਇੱਕ ਐ ਇੱਕ ਉਹ ਕੱਠੇ ਤਾਂ ਹੋ ਕੇ ਸੌ
ਹਾਂਜੀ। ਪਰ ਦੇਖੋ ਅਗਰ ਲੋਕੀ ਇਹ ਸੋਚ ਕਰਨਗੇ ਕਿ ਸਾਡੇ ਇਹ ਪੈਕੇਟ ਨਾਲ ਵੀ ਗੰਦਗੀ ਫੈਲਦੀ ਆ
ਅਸੀਂ ਉਹਨੂੰ ਚੁੱਕ ਦੇਈਏ ਤਾਂ ਮਤਲਬ ਹਰੇਕ ਬੰਦਾ ਐਦਾਂ ਕਰੂਗਾ ਤੂੰ ਦੇਖੋ ਸਾਡੇ ਟੂਰਿਸਟ ਪਲੇਸ ਗੰਦੇ ਵੀ ਹੋਣਗੇ।
ਹਾਂਜੀ, ਹਾਂਜੀ।
ਜਿਹੜੇ ਬਾਹਰ ਤੋਂ ਲੋਕੀ ਆਉਂਦੇ ਨੇ ਫੋਰਨ ਤੇ ਵੀ ਆਂਦੇ ਨੇ ਇੱਥੇ। ਇੰਡੀਆ ਚ ਦੇਖੋ ਉਹ ਵੀ ਦੇਖਦੇ ਨੇ ਕਿ ਇੱਥੇ ਦੇ ਲੋਕੀ ਹੈਗੇ ਕਿੰਨੀ ਗੰਦਗੀ ਇੱਥੇ ਫੈਲਾਈ ਹੋਈ ਹੈ।
ਹਾਂਜੀ ਉੱਧਰ ਤਾਂ ਤੁਸੀਂ ਦੇਖੋ ਕਿੰਨੀ ਜਿਆਦਾ ਸਫਾਈ ਆ।
ਹਾਂਜੀ ਓਦਾਂ ਓ ਓ ਉੱਥੇ ਦੇਖੋ ਤੁਸੀਂ ਅਸੀਂ ਤੋ ਟੀ ਵੀ ਵਿੱਚ ਹੀ ਵੇਖਿਆ ਜਿਹੜੇ ਟੂਰਿਸਟ ਪਲੇਸਿਸ ਹੈਗੇ ਕਿੰਨੇ ਸਾਫ਼ ਸੁਥਰੇ ਨੇ।
ਹਾਂਜੀ, ਹਾਂਜੀ।
ਹੈਨਾ, ਸਾਡੇ ਦੇਖੋ ਮੰਦਿਰਾਂ ਚ ਜਾਂਦੇ ਨੇ ਲੋਕ ਉਹ ਉੱਥੇ ਵੀ ਦੇਖੋ ਨਦੀਆਂ ਦੇਖੋ ਕਿੰਨੀ ਗੰਦੀਆਂ ਕਰੀ ਵੀ ਹੋਈ ਹੈ ਲੋਕ ਹਨਾ ਉੱਥੇ ਵੀ ਕੁਛ ਨਾ ਕੁਛ ਆਪਣੇ ਡਿਸਟ੍ਰੋਏ ਕਰ ਦਿੰਦੇ ਨੇ ਕੱਪੜਏ
ਇਹ ਤਾਂ ਲੋਕਾਂ ਨੂੰ ਐ ਚ ਚਾਹੀਂਦਾ ਹੈਨਾ ਵੀ ਇਹ ਸਾਡੀ ਆਪਦੀ ਰਿਸਪੋਂਸੀਬਿਲਿਟੀ ਐ, ਜੇ ਲੋਕ ਇਹ ਸਮਝ ਜਣਗੇ ਹਨਾ ਫੇਰ ਕੁਛ ਹੋ ਸਕਦਾ।
ਅਸੀਂ ਜਿੱਥੇ ਜਿੱਥੇ ਰਹਿੰਦੇ ਨੇ ਉਹਨਾਂ ਨੂੰ ਸਾਫ਼ ਰੱਖਣਾ ਸਾਡੀ ਜਿੰਮੇਵਾਰੀ ਹੈਗੀ ਅਸੀਂ ਬਾਹਰ ਜਾਂਦੇ ਨੇ ਤੋਂ ਸਾਡੀ ਵੀ ਇੱਜ਼ਤ ਵੀ ਹੁੰਦੀ ਹੈ ਕਿ, ਦੇਖੋ ਬਾਹਰ ਦੇ ਟੂਰਿਸਟ ਆਏ ਨੇ ਜਡੇ ਮੈਂ ਗੱਲ ਕਰਾਂ ਜਿਹੜੇ ਹਿਮਾਚਲ ਦੇ ਲੋਕੀ ਹੈਗੇ। ਦੁਨੀਆਂ ਦੇ ਟੂਰਿਸਟ ਉੱਥੇ ਜਾਂਦੇ ਨੇ ਤੇ ਉਹ ਵੀ ਪਰੇਸ਼ਾਨ ਹੋ ਜਾਂਦੇ ਨੇ ਕਿ ਬਾਹਰੋਂ ਲੋਕੀ ਆਂਦੇ ਨੇ, ਤੇ ਇੱਥੇ ਇੱਥੇ ਗੰਦਗੀ ਫੈਲਾ ਕੇ ਚਲੇ ਜਾਂਦੇ ਨੇ ਤੇ
ਹਾਂਜੀ ਹਾਂਜੀ, ਨਾਲੇ ਉਹਨਾਂ ਨੂੰ ਵੀ ਤੁਸੀਂ ਆ ਦੇਖੋ ਜੀ ਇੱਕ ਜਗ੍ਹਾ ਤੇ ਕੂੜਾ ਹੋਊਗਾ ਮੱਖੀਆਂ ਫੇਰ ਉਹਨਾਂ ਨੂੰ ਕਿੰਨੀਆਂ ਬਿਮਾਰੀਆਂ ਲੱਗ ਸਕਦੀਆਂ ਨੇ?
ਹਾਂਜੀ ਬਿਲਕੁਲ, ਤੇ ਸਾਰੇ ਹੀ ਕਹਿੰਦੇ ਨੇ ਕਿ, ਬਾਹਰ ਦੇ ਲੋਕ ਆਂਦੇ ਨੇ ਤੇ ਇੱਥੇ ਗੰਦਗੀ ਫੈਲਾਣ ਆਂਦੇ ਨੇ ਬੱਸ।
ਹਾਂਜੀ, ਹਾਂ ਸਈ ਗਲ ਏ, ਏ ਤਾ ਥੋਡੀ।
ਗਰਮੀ ਐਂਨੀ ਹੁੰਦੀ ਏ, ਤੁਸੀਂ ਸਕੂਨ ਲਈ ਉੱਥੇ ਜਾਂਦੇ, ਲੇਕਿਨ ਤੁਸੀਂ ਗੰਦਗੀ ਨਾ ਫੈਲਾਓ।
ਉੱਥੇ ਵੀ ਫਿਰ ਸਕੂਨ ਨਹੀਂ ਨਾ ਮਿਲਦਾ ਹੈਗਾ।
ਉਹ ਜਦੋਂ ਐਂਨਾ ਗੰਦ ਹੋਊਗਾ, ਫਿਰ ਉੱਥੇ ਸਕੂਨ ਕਿੱਥੇ ਮਿਲੂਗਾ?
ਫੇਰ ਕਈ ਲੋਕ ਹੁੰਦੇ ਨੇ ਜਿਹੜੇ, ਚੰਗੇ ਵੀ ਹੁੰਦੇ ਨੇ। ਗੰਦਗੀ ਨਹੀਂ ਫੈਲਾਂਦੇ ਦੇਖੋ। ਹਾਂਜੀ, ਲੇਕਿਨ ਮਨ ਵਿੱਚ ਤੋਂ ਅਸ ਉਹ ਸੋਚਦਾ ਹੀ ਹੈਗਾ ਨਾ ਬੰਦਾ, ਅ ਅਸੀਂ ਗਏ -ਅਸੀਂ ਗਏ ਤੇੇ ਉੱਥੇ ਅਤੇ ਅਸੀ ਤੁਸੀਂ ਵੀ ਸੋਚਿਆ ਨਾ ਕਿ ਦੇਖੋ, ਅ ਕਿਹੜੇ ਲੋਕੀਂ ਹੈਣ, ਜੋ ਉੱਥੇ ਆਏ ਵੀ ਹੈ ਘੁੰਮਣ ਫਿਰਨ ਆਏ, ਮਤਲਬ ਇਹਨਾਂ ਵਾਦੀਆਂ ਦਾ ਮਜ਼ਾ ਲੈਣ ਨੂੰ ਆਏ ਨੇ। ਤੇ ਇੱਥੇ ਗੰਦਗੀ ਫੈਲਾ ਕੇ ਚਲੇ ਗਏ ਨੇ।
ਹਾਂਜੀ। ਹਾਂ, ਸਹੀ ਗੱਲ ਆ
ਕਦੇ ਕੰਮ ਨੀ ਕਰਨੇ
ਨਾਲੇ ਆਪਾਂ ਜੇ ਅਪ ਤਾਂ ਨ ਐਵੇਂ ਨਹੀਂ ਕਰ ਰਹੇ ਜੇ ਆਪਾਂ ਕਿਸੇ ਨੂੰ ਕਹਿਣੇ ਵੀਏ ਤਾਂ ਅਗਲਾ ਆਪਾਂ ਨੂੰ ਪੁੱਠਾ ਹੀ ਬੋਲਦਾ ਵੀ ਤੁਹਾਨੂੰ ਜ਼ਿਆਦਾ ਪਤਾ। ਵੀ ਤੁਸੀਂ ਕੌਣ ਹੋ? ਹੈ ਸਾਨੂੰ ਸਿਖਾਉਣ ਵਾਲੇ
ਹਾਂਜੀ ਅੱਜ ਕਲੇ ਵੀ ਬੋਲ ਵੀ ਨਹੀਂ ਸਕਦੇ ਕਿਸੇ ਨੂੰ
ਹਾਂਜੀ ਅਗਲਾ ਲੜਨ ਨੂੰ ਤਿਆਰ ਹੋ ਜਾਂਦਾ ਕਿਸੇ ਨੂੰ ਕਹਿ ਵੀ ਨੀ ਸਕਦੇ ਆਪਾਂ ਸਹੀ ਗੱਲ ਵੀ ਨਹੀਂ ਕਹਿ ਸਕਦੇ ਗਲਤ ਤਾਂ ਬਹੁਤ ਦੂਰ ਦੀ ਗੱਲ
ਬਿਲਕੁਲ ਨਹੀਂ ਬਟ ਆਪਾਂ ਇਹ ਕਰ ਸਕਦੇ ਨੇ ਕਿ ਜਿਹੜੇ ਆਪਾਂ ਕੈਰੀ ਕਰਕੇ ਜੋ ਵੀ ਲੈ ਜਾਂਦੇ ਨੇ ਜੋ ਦਿਸ ਪ੍ਰੋਇਆਸੀ ਕਰਨਾ ਹੁੰਦਾ ਨੇ
ਹਾਂ
ਕੀ ਉਹਨੂੰ ਪ੍ਰੋਪਰ ਤਰੀਕੇ ਨਾਲ ਕਰੀਏ।
ਹਾਂਜੀ। ਹਾਂ, ਬਿਲਕੁਲ
ਹਨਾ ਅਸੀ ਗ ਗੰਦ ਨਾ ਫੈਲਾਈਏ। ਅਸੀਂ ਕੋਈ ਪਬਲਿਕ ਟਰਾਂਸਪੋਰਟ ਯੂਜ ਕਰ ਰਹੇ। ਨੇ ਪਬਲਿਕ ਪਲੇਸ ਤੇ ਗਏ ਟੂਰਿਸਟ ਪਲੇਸ ਤੇ ਗਏ ਨੇ ਤੇੇ ਗੰਦਗੀ, ਬਿਲਕੁਲ ਨਾ ਫੈਲਾਈਏ।
ਹਾਂਜੀ -ਹਾਂਜੀ ਤਾਂ ਸਭ ਨੂੰ ਹੀ ਇਨੀਸ਼ੀਏਟਿਵ ਲੈਣਾ ਪਊਗਾ
ਹਾਂਜੀ। ਬਿਲਕੁਲ ਜੀ -ਬਿਲਕੁਲ
ਹਾਂਜੀ। ਹਾਂ ਕਿਸੇ ਇੱਕ ਦੇ ਮਤਲਬ ਕੋਈ ਵੀ ਇੱਕ ਇਨਸਾਨ ਨਹੀਂ ਕਰ ਸਕਦਾ ਸਾਰਾ ਕੁਛ। ਹਾਂਜੀ। ਹਾਂ, ਜਿਵੇਂ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਉਹਨੇ ਮਤਲਬ ਮੋਦੀ ਨੇ ਕੀਤਾ ਸੀਗਾ ਸਵੱਛ ਭਾਰਤ ਅਭਿਆਨ। ਚਲਾਇਆ ਸੀਗਾ ਕਿੰਨਾ ਵਧੀਆ। ਉਹ ਸੀ ਇੰਡੀਸ਼ੀਏਟਿਵ ਸੀਗਾ ਉਹ
ਲੇਕਿਨ ਕੋਈ ਮੰਨਦਾ ਹੀ ਨਹੀਂ ਹੈਗਾ। ਨਾ ਕੀ ਕਰੀਏ
ਠੀਕ ਸੀਗਾ। ਉਦੋਂ ਸਭ ਨੇ ਮੰਨਿਆ, ਪਰ ਉਸ ਤੋਂ ਬਾਅਦ ਫੇਰ ਉਹੀ ਹਾਲ
ਹਾਂਜੀ ਅ ਅਸੀਂ ਗਏ ਸੀ। ਉੱਥੇ ਮੈਂ ਵੱਡੇ- ਵੱਡੇ ਪੇੜ ਹੈਗੇ ਉੱਥੇ ਦਰਖਤ ਤੇ ਉਹਦੇ ਵਿੱਚ ਵੀ ਨਾ ਲੋਕੀ ਨੇ ਪਤਾ ਨੀ ਕੀ-ਕੀ ਲਿਖਿਆ ਹੋਇਆ ਹੈ। ਆਪਣੇ ਨਾਂ ਵੀ ਲਿਖਦੇ ਨੇ ਲੋਕਾਂ ਨੂੰ
ਬੱਸ ਲੋਕ ਐਵੇਂ, ਕੁਦਰਤੀ ਚੀਜ਼ਾਂ ਨੂੰ ਵੀ ਨੀ ਬਖਸ਼ਦੀ ਹੈਗੀ ਲੋਕ
ਛੱਡ ਨਹੀਂ ਕਰਨੀ ਚਾਹੀਦੀ ਬਿਲਕੁਲ ਵੀ ਨਹੀਂ
ਹਾਂਜੀ -ਹਾਂਜੀ
ਹਨਾ ਦੇਖੋਹ ਤੁਸੀਂ ਦੁਬਾਰਾ ਵੀ ਜਾਣਾ ਹੋਊਗਾ ਉੱਥੇ ਤੁਸੀਂ ਬਿਤਾਉਣਾ ਵੀ ਮੰਨ ਲਓ! ਅੇ ਘਰ ਆ ਕੇ ਬਤਾਉਂਦੇ ਨੇ ਕਿ ਉੱਥੇ ਜਾਓ ਅਸੀਂ ਉਹ ਉੱਥੇ ਘੁੰਮ ਕੇ ਉਥੇ ਜਾ ਕੇ, ਉਥੇ ਘੁੰਮ ਕੇ ਆਏ ਨੇ ਉਹ ਬੰਦਾ ਜ ਉੱਥੇ ਜਾਊਗਾ ਗੰਦਗੀ ਵੇਖੂ ਗਾ ਤੇ ਉਹ ਕੀ ਬੋਲੇਗਾ? ਗੰਦਗੀ ਵਿੱਚ ਗਏ ਸੀ
ਹਾਂਜੀ! ਹਾਂ ਬਿਲਕੁਲ ਸਹੀ ਕਿਹਾ ਤੁਸੀਂ।
ਸਾਨੂੰ ਨਾ ਸਾਡੇ ਟੂਰਿਸਟ ਪਲੇਸਾਂ ਨੂੰ ਨੀ ਰੱਖਣਾ ਚਾਹੀਦਾ ਹੈ।
ਹਾਂਜੀ- ਹਾਂਜੀ, ਬਚਾ ਕੇ ਰੱਖਣਾ ਚਾਹੀਦਾ। ਫੇਰ ਹੀ ਕੋਈ ਆਊਗਾ ਹਨਾ ਕੋਈ ਕਹੂਗਾ ਵੀ ਹਾਂ। ਕਿੰਨੀ ਸੋਹਣੀ ਜਗ੍ਹਾ
ਜਨੇਸ਼ਨ ਨੈਕਸਟ ਜਨਰੇਸ਼ਨ ਹੈਗੀ ਸਾਡੇ ਬੱਚੇ ਹੈਗੇ ਇਹਨਾਂ ਨੇ ਵੀ ਤਾਂ ਜਾਣਾ ਹੀ ਹੈਗਾ ਨਾ ਬਾਹਰ
ਹਾਂਜੀ ਹਾਂਜੀ
ਦੇਖੋ ਕੋਈ ਵੀ ਬਾਹਰ ਤੇ ਟੂਰਿਸਟ ਆ ਜਾਏ ਤੇ ਉਹ ਸਾਡੇ ਸਾਹਮਣੇ ਕੰਪੈਰੀਜਨ ਕਰਨ ਲੱਗਜੂਗੀ ਸਾਡੇ ਦੇਸ਼ ਬਿਲਕੁਲ ਸਹੀ ਨੇ ਤੁਹਾਡੇ ਦੇਖੋ ਕਿੰਨੀ ਗੰ ਕਿੰਨੀ ਗੰਦਗੀ ਫੈਲਾਉਂਦੇ ਨੇ ਤੇ ਇੱਥੇ ਦੇ ਹੀ ਲੋਕ ਹੈਗੇ ਨੇ
ਹਾਂਜੀ ਬਿਲਕੁਲ ਸਹੀ ਕਿਹਾ ਤੁਸੀਂ ਹਾਂਜੀ ਹਾਂ ਐਵੇਂ ਹੈ ਤਾਂ ਜੇ ਸਾਰੇ ਸੋਚਣਗੇ ਫੇਰ ਹੀ ਕੁਛ ਬਣੂਗਾ
ਹਾਂਜੀ
ਹੂੰ-ਹੂੰ
ਪਹਿਲਾਂ ਤ ਸਾਨੂੰ ਨਾ ਟੂਰਿਸਟ ਪਲੇਸਾਂ ਇ ਦੀਆਂ ਚੀਜ਼ਾਂ ਲੈ ਕੇ ਈ ਨੀ ਜਾਣੀ ਚਾਹੀਦੀ।
ਹਾਂਜੀ ਏ ਵੀ ਆ। ਬਾਕੀ ਆਪਾਂ ਨੂੰ ਖੁਦ ਆਪਦੀ ਚੀਜ਼ ਹਨਾ ਸੁੱਟਣੀ ਨੀ ਚਾਹੀਦੀ ਕੈਰੀ ਜ ਕਰਾਂਗੇ ਕੋਈ ਸੌ ਚ ਕੋਈ ਦੋ ਜਣੇ ਤਾਂ ਆਪਾਂ ਨੂੰ ਦੇਖਣਗੇ ਹਨਾ।
ਹਾਂ ਬਿਲਕੁਲ, ਬਿਲਕੁਲ ਅਸੀਂ ਤਾਂ ਇਹ ਵੀ ਵੇਖਿਆ ਸਾਡੀ ਕਿਤੇ-ਕਿਤੇ ਟੂਰਿਸਟ ਪਲੇਸ ਤੇ, ਅਸੀਂ ਸ਼ਰਾਬ ਦੀ ਬੋਟਲਾਂ ਵੀ ਵੇਖੀਆਂ ਨੇ। ਤੇ ਓ ਉੱਥੇ ਈ ਪਈ ਦੇਖੋ। ਕਿੰਨਾ ਮਤਲਬ ਲੋਕ ਕਿ ਦੀ ਮੈਂਟਲਿਟੀ ਹੈਗੀ ਲੋਕਾਂ ਦੀ।
ਹਾਂਜੀ ਹਾਂ ਓ ਸਿਰਫ ਐ ਕਹਿੰਦੇ ਨੇ ਵੀ ਅਸੀਂ ਇੰਜੋਏ ਕਰ ਲਿਆ ਬਸ ਠੀਕ ਐ।
ਠੀਕ ਹੈ ਤੁਸੀਂ ਇੰਜੋਏ ਕਰਨੇ ਜਾਂਦੇ ਹੋ ਲੇਕਿਨ ਉੱਥੇ ਗੰਦਗੀ ਫੈਲਾਣ ਤੋਂ ਨਾ ਜਾਓ ਨਾ।
ਹਾਂਜੀ ਹਾਂ, ਬਿਲਕੁਲ ਸਹੀ ਕਿਹਾ ਤੁਸੀਂ ਨੇ।
ਠੀਕ ਹੈ ਨਾ ਇੱਕ ਤੁਸੀ ਪਬਿਕ ਪਬਲਿਕ ਹੋ ਕੇ ਉੱਥੇ ਏਦਾਂ ਦੇ ਕੰਮ ਕਰਦੇ ਓ।
ਹਾਂਜੀ-ਹਾਂਜੀ ਨਾਲੇ ਆਪਦੇ ਪਬਲਿਕ ਨਾਲੇ ਪਬਲਿਕ ਪਲੇਸ ਤਾਂ ਬਿਲਕੁਲ ਈ ਨੀ ਐਵੇਂ ਕਰਨਾ ਚਾਹੀਦਾ ਕਿਉਂਕਿ ਛੋਟੇ ਬੱਚੇ ਅਛੇ ਵੀ ਹੁੰਦੇ ਆ ਹਨਾ, ਓ ਤਾਂ ਜਿਵੇਂ ਦੇਖਣਗੇ ਕੀ ਸਿੱਖਣਗੇ ਓ
ਓਹੀ ਤੋਂ ਓਹੀ ਤੋਂ ਹੈ ਨਾ ਸਾਰੀ ਗੱਲ।
ਹਾਂਜੀ, ਹਾਂਜੀ।
ਤੇ ਸਾਨੂੰ ਕਲੀਨ ਰੱਖਣਾ ਚਾਹੀਦਾ ਆਪਣੇ ਉਹਸੀ ਮੈਂ ਤਾਂ ਕਹਿੰਦੀ ਆ, ਕਿ ਤੁਹਾਨੂੰ ਲੱਗੇ ਤੋਂ ਉੱਥੇ ਪੇੜ ਲਾ ਕੇ ਆਓ। ਫੇਰ ਤੁਸੀਂ ਆਪਣੇ ਬੱਚਿਆਂ ਨੂੰ ਜਦੋ ਅੱਠ, ਦਸ ਸਾਲ ਬਾਅਦ ਲ
ਦਿਖਾ ਕੇ ਲੈ ਕੇ ਆਓ ਹਨਾ, ਵੀ ਇਹ ਅਸੀਂ ਲਾਇਆ ਸੀ।
ਇਹ ਅਸੀ ਲਾਇਆ ਸੀ ਪਰ ਅਸੀਂ ਕੀ ਕਰਦੇ ਆ ਅਸੀਂ ਉੱਥੇ ਗੰਦਗੀ ਫੈਲਾਉਂਦੇ ਨੇ।
ਸਈ ਗੱਲ ਆ ਵਾ।
ਨਾਲੇ ਜੀ ਹਨਾ ਕੋਈ ਆਪਾਂ ਪੇੜ ਲਾ ਕੇ ਆਵਾਂਗੇ ਆਪਣੇ ਬੱਚੇ ਆਪਣੇ ਨਾਲ ਦੇ ਉਹ ਸਕੂਲ ਚ ਜਾ ਕੇ ਆਪਦੇ ਫਰੈਂਡਜ ਨੂੰ ਵੀ ਦੱਸਣਗੇ ਹਨਾ।
ਹਾਂਜੀ-ਹਾਂਜੀ।
ਅਸੀਂ ਪੇੜ ਲਾ ਕੇ ਆਏਆ। ਫਿਰ ਉਹਨਾਂ ਨੂੰ ਵੀ ਹੋਊਗਾ ਵੀ ਅਸੀਂ ਵੀ ਜਾਵਾਂਗੇ। ਅਸੀਂ ਵੀ ਲਾ ਆਵਾਂਗੇ ਇਹਦੇ ਨਾਲ ਕਿੰਨਾ ਫਾਇਦਾ ਹੋ ਗਿਆ।
ਹਾਂਜੀ। ਚਲੋ, ਵਧੀਆ ਲੱਗਿਆ ਸਾਨੂੰ ਤੁਹਾਡੇ ਵਿਚਾਰ ਸੁਣ ਕੇ।
ਹਾਂਜੀ ਮੈਨੂੰ ਬੋਤ ਵਧੀਆ ਲੱਗ
ਫੇਰ ਕਾਲ ਕਰਾਂਗੀ ਤੁਹਾਨੂੰ।
ਹਾਂਜੀ, ਹਾਂਜੀ ਜ਼ਰੂਰ ਠੀਕ। ਸਤਿ ਸ੍ਰੀ ਅਕਾਲ ਜੀ ਠੀਕ ਐ